ਹੈਲੋ। ਹੈਲੋ। ਹੈਲੋ।
ਹੈਲੋ, ਹਾਂਜੀ, ਸਸ ਸ੍ਰੀ ਕਾਲ ਸ
ਹਾਂਜੀ, ਸਸ ਸ਼੍ਰੀ ਕਾਲ ਜੀ।
ਹੋਰ ਕਿਵੇਂ ਓ?
ਹਾਂਜੀ, ਵਧੀਆ ਜੀ ਵਧੀਆ, ਤੁਸੀਂ ਦੱਸੋ?
ਸਭ ਵਧੀਆ, ਹੋਰ ਕੀ ਕਰ ਰਹੇ ਸੀ?
ਬਸ ਜੀ, ਪੜ੍ਹਨ ਦੀ ਤਿਆਰੀਆਂ ਕਰ ਰਹੇ ਨੇ
ਅੱਛਾ-ਅੱਛਾ, ਪੜ ਰਿਹ।
ਹਾਂਜੀ-ਹਾਂਜੀ, ਦੁਪਹਿਰਾ ਹੋ ਗਿਆ, ਰੋਟੀ-ਰੂਟੀ ਖਾ ਲਈਏ ਤੇ ਕੀ ਕਰੀਏ ਭੈਣ ਜੀ, ਟਾ-ਟਾਈਮ ਪਾਸ ਕਰਨਾ ਕੀ ਕਰੀਏ।
ਸਾਰੇ ਦਿਨ ਐਵੇਂ ਨਿਕਲ ਜਾਂਦਾ ਟਾਈਮ, ਕੀ ਕਰੀਏ।
ਹਾਂਜੀ, ਇਹ ਤੇ ਹੈ।
ਹਨ।
ਪਰੇਸ਼ਾਨ ਕੀਤਾ ਹੋਇਆ, ਇਨੇ ਇੰਡੀਆ ਨੇ ਵੀ
ਸਹੀ
ਹਾਂਜੀ, ਧੁੱਪ ਨੇ ਵੀ ਪਰੇਸ਼ਾਨ, ਗਰਮੀ ਨੇ ਵੀ ਪਰੇਸ਼ਾਨ ਕੀਤਾ ਹੋਇਆ।
ਬੜੀ ਕੀ ਪਤਾ ਨੀ, ਕੀ ਹੋ ਗਿਆ ਇਹਨੂੰ ਹੁਣ ਅਭੀ ਮੈਨੂੰ ਲੱਗਿਆ ਸੀ ਬਾਰਿਸ਼ ਆਏਗੀ, ਬਾਦਲ ਸਾਫ਼ ਹੋ ਗਿਆ ਸੀ। ਹੁਣ ਐਨੀ ਧੁੱਪ ਨਿਕਲੀ ਪਈ ਏ, ਬਤਾਓ ਕੀ ਗੱਲ ਐ?
ਹਾਂਜੀ।
ਐਹ ਤਾ ਕੋਈ ਗੇਮ- ਗੇਮ ਖੇਡ ਰਹੀ ਏ ਸਾਡੇ ਨਾਲ।
ਹਾਂਜੀ, ਇਹ ਗੇੜਾ ਮਾਰਨ ਆਈ ਸੀ। ਮੀਂਹ ਸਾਡੇ ਨਾਲ, ਕਿਜੇ ਮੈਂ
ਸੌ ਪ੍ਰਸੈਂਟ ਤੇ ਇੱਕ ਪ੍ਰਸੈਂਟ ਆਈ ਸੀ ਜਮਾਂ।
ਹਾਂਜੀ, ਇਹ ਕਹਿੰਦੀ ਮੈਂ ਆਵਾਂਗੀ ਹੁਣੇ ਦੁਬਾਰਾ। ਐਹ ਕਹਿ ਰਹੀ ਸੀ। ਤੇ ਗੇੜਾ ਮਾਰ ਕੇ ਚਲੀ ਗਈ ਏ ਸਾਨੂੰ।
ਹਾਂਜੀ।
ਤੇ ਐ ਤੇ ਸੂਰਜ ਤਾਂ ਸਾਡੇ ਸਿਰ ਤੇ ਹੀ ਚੜਿਆ ਰਹਿੰਦਾ ਸਾਰਾ ਦਿਨ।
ਸਹੀ ਗੱਲ ਏ, ਅ ਅ ਨਿਕਲੋ ਤੇ ਬਾਹਰ ਨਿਕਲੋ ਤੇ ਸਿਰ ਚ ਈ ਵੜਦੀ ਏ ਸਾਰੀ ਗਰਮੀ।
ਹੋਰ ਕੀ, ਸਾਡੇ ਤੇ ਲੈਂਟਰ ਵੀ ਤਪੇ ਪਏ ਨੇ ਸਾਰੇ।
ਗੱਲ ਸੁਣਾਓ ਕੋਈ ਆਪਣੀ ਲਾਈਫ ਦਾ? ਜਿਹੜਾ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਐ।
ਕੀ ਕਹਿ ਰਹੇ ਓ?
ਮੈ ਕਿਹਾ ਕੋਈ ਇਸ ਇੰਸੀਡੈਂਟ ਸੁਣਾਓ ਐਸਾ ਜਿਹੜੇ ਤੁਹਾਡੀ ਲਾਈਫ ਦਾ ਸਭ ਤੋਂ ਵਧੀਆ ਐ। ਜੇ ਖ਼ਰਾਬ ਏ ਕੋਈ?
ਸਭ ਤੋਂ ਜ਼ਿਆਦਾ ਵਧੀਆ ਇੰਸੀਡੈਂਟ ਤੇ ਭੈਣ ਜੀ ਸਕੂਲ ਲਾਈਫ ਦਾ ਇੰਸੀਡੈਂਟ ਏ। ਅਸੀਂ ਇੱਕ ਦਿਨ ਮੈਂ ਤੇ ਸਾਡਾ ਬੈਸਟ-ਫਰੈਂਡ ਮੇਰਾ ਬੈਸਟ-ਫਰੈਂਡ
ਅੱਛਾ-ਅੱਛਾ।
ਅਸੀਂ ਨਾਈਨਥ ਕਲਾਸ ਚ ਸੀਗੇ ਤੇ ਉਦੋਂ ਇੱਕ ਮੈਮ ਦਾ ਨਾਂ ਸੀ ਉਹਦਾ ਨਾਂ ਰਜਨੀ ਗੰਭੀਰ ਸੀ, ਤੇ ਉਹ ਨਾ ਸਾਨੂੰ ਮੈਥ ਟੀਚ ਕਰਦੀ ਸੀ।
ਹਾਂਜੀ ਹਾਂਜੀ।
ਹਾਂਜੀ ਤੇ ਅਸੀਂ ਮਤਲਬ ਕਲਾਸ ਚ ਅਸੀਂ ਕੀ ਕਰਦੇ ਕੀ ਕੀ ਕਰਦੇ ਸੀ ਸਵੇਰੇ-ਸਵੇਰੇ ਪਾਲ ਮਤਲਬ ਲੰਚ ਕਰ ਲੈਦੇ ਸੀ ਕਿ ਮਤਲਬ ਬ੍ਰੇਕਫਾਸਟ ਹੀ ਹੋ ਗਿਆ ਆਓ ਤੇ ਨੌ ਦਸ ਦਸ ਵਜੇ ਅਸੀਂ ਖ਼ਤਮ ਕਰ ਦਿੰਦੇ ਸੀ ਮਤਲਬ ਹਾਂਜੀ, ਅਸੀਂ ਕੱ ਇਕੱਠੇ ਬਹਿ ਕੇ ਸਾਡਾ ਗਰੀ ਗਰੁੱਪ ਜਿਹੜਾ ਹੈਗਾ ਮਤਲਬ ਵਿਚ ਜੇ ਬਹਿੰਦਾ ਸੀ ਨਾ ਜਾਦਾ ਅੱਗੇ ਬਹਿੰਦਾ ਸੀ। ਤੇ ਨਾ ਜ਼ਿਆਦਾ ਪਿੱਛੇ ਬਹਿੰਦਾ ਸੀ। ਤੇ ਅਸੀਂ ਵਿੱਚ ਜੇ ਬਹਿ ਜਾਣਾ ਤੇ ਸਾਰਿਆਂ ਨੇ ਲੰਚ ਕਰੀ ਜਾਣਾ ਮੈਡਮ ਨੇ ਸਵਾਲ ਸਮਝਾਈ ਜਾਣਾ। ਤੇ ਆਪਾਂ ਲੰਚ ਕਰਨਾ, ਜਦੋਂ ਮੈਡਮ ਨੇ ਸਾਡੇ ਵੱਲ ਵੇਖਦੀ ਤੇ ਆਪਾਂ ਮੈਡਮ ਵੱਲ ਵੇਖ ਅਸੀਂ ਬਲੈਕਬੋਰਡ ਵੇਖਣ ਲੱਗ ਜਾਂਦੇ ਤੇ ਆਪੀ ਅਸੀਂ ਕੋਪੀ-ਪੈੱਨ ਅੱਗੇ ਰੱਖਿਆ ਹੁੰਦਾ। ਤੇ ਕੋਪੀ-ਪੈੱਨ ਜਾਣ ਕੇ ਚਲਾਣ ਲੱਗ ਜਾਂਦੇ ਕਿ ਮੈਡਮ ਨੂੰ ਐਵੇਂ ਲੱਗੇ ਕਿ ਇਹ ਕੰਮ ਕਰ ਰਹੇ ਨੇ। ਤੇ ਸਾਡੇ ਮੂੰਹ ਚ ਰੋਟੀ ਹੋਣੀ।
ਐਵੀਂ ਕਰਦੇ ਸੀ ਸਾਰੇ ਐਵੀਂ ਕਰਦੇ ਸੀ।
ਤੇ ਇੱਕ ਵਾਰ ਕੀ ਹੋਇਆ ਮੈਡਮ ਨੇ ਨਾ ਸਾਨੂੰ ਵੇਖ ਲਿਆ। ਰੋਟੀ ਖਾਂਦੇ ਹੋਏ ਨੂੰ ਫਿਰ ਇੱਕ ਦਿਨ ਮੈਡਮ ਕਹਿ ਰਹੀ ਯੇ ਤੂੰ ਐਹ ਤੁਸੀਂ ਕੀ ਕਰ ਰਹੇ ਓ? ਮੈਂ ਕਿਹਾ ਮੈਮ ਜੀ ਭੁੱਖ ਲੱਗੀ ਸੀ ਮੈਨੂੰ ਮੇਰੇ ਪੇਟ ਦਰਦ ਹੋ ਰਿਹਾ ਸੀ ਮੇਰਾ ਢਿੱਡ ਦਰਦ ਦਰਦ ਹੋ ਰਿਹਾ ਸੀ ਮੈਂ ਨਾ ਰੋਟੀ ਖਾਣ ਲੱਗਿਆ ਮੈਮ ਜੀ, ਕਹਿੰਦੀ ਚੱਲ ਕੋਈ ਨਾ ਤੂੰ ਖਾ ਲੈ।
ਪਰ ਫਿਰ ਮੈਮ ਕਹਿੰਦੇ ਆ ਨੇ ਤਾ ਤੂੰ ਕਿਉਂ ਖਾ ਰਿਹਾ ਐਦੇ ਤੇ ਟਿੱਡ ਚ ਦਰਦ ਹੁੰਦਾ, ਤੂੰ ਕਿਉਂ ਖਾ ਰਿਹਾ ਮੈਮ ਨੇ ਪੁੱਛਿਆ ਹੋਣਾ?
ਹਾਂਜੀ ਹਾਂਜੀ, ਉਹ ਮੁੰਡਾ ਜਿਹੜਾ ਸਾਡੇ ਨਾਲ ਬੈਠਿਆ ਸੀ ਮੇਰਾ ਬੈਸਟ-ਫਰੈਂਡ ਉਹ ਵੀ ਖਾਣ ਲੱਗਿਆ ਸੀ ਤੇ ਮੈਡਮ ਕਹਿ ਰਹੀ ਹੁਣ ਤੂੰ ਵੀ ਖਾਣ ਲਗਿਆ। ਮੈ ਕਿਹਾ ਮੈਮ ਜੀ ਮੇਰੇ ਢਿਡ ਚ ਦਰਦ ਹੋ ਹੈ ਕਹਿਦੀ ਤਿੰਨੋ ਨਹੀਂ ਪੁੱਛਿਆ ਇਹਨੂੰ ਪੁੱਛਿਆ। ਏ ਜਿਹੜਾ ਤੇਰੇ ਨਾਲ ਬੈਠਿਆ ਮੈ ਕਿਹਾ ਮੈਮ ਪ ਪਤਾ ਨਹੀਂ ਹੈ ਕਿਉਂ ਖਾ ਰਿਹਾ ਕਹਿਦੀ ਚਲੋ ਬੰਦ ਕਰਦੋ ਹੁਣ। ਫਿਰ ਅਸੀਂ ਬੰਦ ਕਰਦੇ ਅਸੀ ਤਾਂ ਡਰ ਗਏ ਸੀ ਮੈ- ਮੈ ਕਿਹਾ ਚਲੋ ਮੈ ਤੇ ਹੁਣ ਡਰਾਮਾ ਬਣਾ ਕਿ ਮੇਰੇ ਢਿੱਡੇ ਦਰਦ ਹੋ ਰਹੇ ਹੈ ਇਹ ਕੀ ਡਰਾਮਾ ਬਣਾਈ ਮੈ ਕਿ ਸਰ ਉਹ ਮੈਮ ਜੀ ਬੰਦ ਕਰਨੇ ਨੇ। ਫਿਰ ਅਸੀਂ ਕੰਮ ਕਰਨ ਲਗ ਪਏ ਸੀ ਆਪਣਾ ਤੇ ਫਿਰ ਕੀ ਹੋਇਆ। ਅਗਲੇ ਦਿਨ ਨੈਕਸਟ ਡੇ ਜਦੋ ਅਸੀਂ ਮਤਲਬ ਕਲਾਸ 'ਚ ਆਏ ਤੇ ਉਹੀ ਪੀਰੀਅਡ ਚੱਲਦਾ ਐਸੀ ਮੈਥ ਦਾ ਸਾਡਾ ਥਰਡ ਪੀਰੀਅਡ ਹੁੰਦਾ ਸੀ ਪਤਾ ਨੀ ਸੈਕਿੰਡ ਹੁੰਦਾ ਸੀ। ਤੇ ਮੈਡਮ ਬਲੈਕਬੋਰਡ ਤੇ ਸਵਾਲ ਸਮਝਾ ਰਏ ਅਤੇ ਅਸੀਂ ਪਿੱਛੇ ਬਹਿ ਕੇ ਹੱਸ ਰਹੇ। ਜ਼ੋਰ- ਜ਼ੋਰ ਦੇ ਨਾਲ ਹੱਸ ਰਹੇ। ਕਿ ਸਾਰੇ ਬੱਚਿਆਂ ਨੂੰ ਕੁੜੀਆਂ ਨੂੰ ਵੀ ਮੁੰਡਿਆਂ ਨੂੰ ਵੀ ਸਾਡੀ ਗੱਲਾਂ ਸੁਣਾਈ। ਦੇ ਰਿਹਾ ਸੀ ਕਿ ਜੋ ਅਸੀਂ ਗੱਲਾਂ ਕਰ ਰਹੇ ਸੀ ਤੇ ਅਸੀਂ ਇਨੀ ਉਚੀ- ਉਚੀ ਹਰ ਹੱਸਦੇ ਸੀ ਕਿ ਦੂਜਾ ਬੰਦਾ ਵੀ ਸੋਚ ਕੇ ਆਇਆ ਮਤਲਬ ਸੋਚੇ ਕਿ ਇਹ ਕਿਦਾਂ ਹੱਸਦੇ ਨੇ। ਮਤਲਬ ਬੋਤ ਮਤਲਬ ਜੋਰ-ਜੋੋਰ ਕੇ ਉਚੀ-ਉਚੀ ਹੱਸਦੇ ਸੀ ਆਪਾ। ਤੇ ਇਕ ਵਾਰ ਨਾ ਮੈਮ ਨੇ ਸਾਨੂੰ ਵੇਖ ਲਿਆ ਹੱਸਦੇ ਹੋਏ, ਮੈਮ ਕਹਿਦੀ। ਤੁਸੀ ਖੜੇ ਹੋ ਜੋ ਦੋਨੋ, ਅਸੀ ਖੜੇ ਹੋ ਗਏ ਮੈਡਮ ਨੇ ਪਹਿਲਾ ਮੇਰੇ ਬੈਸਟ ਫਰੈਡ ਦੇ ਥੱਪੜ ਚਪੇੜਾਂ ਲਗਾਈਆਂ ਦੋ ਹਾਂਜੀ, ਤੇ ਫੇਰ ਉਹ ਨਾ ਮੈਨੂੰ ਪਤਾ ਕੀ ਹੱਸਣ ਦੀ ਵਜ੍ਹਾ ਕੀ ਸੀ ਉਹ ਨਾ ਇਦਾਂ ਦੀ ਗੱਲ ਆ ਕਰਦਾ ਸੀ ਕਿ ਉਹ ਹਸਾ ਦਿੰਦਾ ਸੀ, ਮਤਲਬ ਪੁੱਠੀਆਂ ਸਿੱਧੀਆਂ ਜਿਵੇ ਉਹ ਇਕ ਨਾਟਕ ਆਦਾ ਸੀ। ਸਾਥੀਆਂ ਨਾਟਕ ਆਦਾ ਸੀ ਉਹ ਕੋਕਿਲਾ ਮੋਦੀ ਹੁੰਦੀ ਸੀ ਨਾ ਉਹਦੇ ਵਿੱਚ, ਉਹਦੀ ਐਕਟਿੰਗ ਧਾਰਦਾ ਸੀ ਉਹ, ਰਾਸ਼ੀ ਦੀ ਨੀ ਕੋਕਿਲਾ ਮੋਦੀ ਦੀ।
ਅੱਛਾ-ਅੱਛਾ,
ਤੇ ਉਹ ਆਪਣਾ ਰੁਮਾਲ ਲੈ ਕੇ ਉਹ ਚੁੰਨੀ ਅੱਗੇ ਕਰੀ ਜਾਦੀ ਐ ਨਾ ਜਿਵੇ ਆਪਣਾ ਰੁਮਾਲ ਲੈ ਕਿ ਐਵੇ ਅੱਗੇ-ਅੱਗੇ ਮੈਨੂੰ ਹਸੀ ਆਣ ਡਈ ਸੀ।
ਹਾਂਜੀ,
ਤੇ ਉਹ ਏਦਾਂ ਐਕਟਿੰਗ ਕਰ ਰਿਹਾ ਸੀ ਮੈਮ ਨੇ ਇਕ ਵਾਰ ਵੇਖ ਲਿਆ। ਪਹਿਲੇ ਉਹਨੂੰ ਦੋ ਚਪੇੜਾਂ ਮਾਰੀਆਂ ਮੈਨੂੰ ਤਾਂ ਇਕ ਈ ਲਗੀ ਤੇ ਅਸੀ ਫੇਰ ਚੁੱਪ ਹੋਗੇ, ਮੈਣ ਨਾ ਫੇਰ ਸਾਡੇ ਵੱਲ ਆਈ, ਕਹਿਦੀ ਫੇਰ ਤੁਸੀ ਹੱਸ ਰਹੇ ਓ। ਚਪੇੜਾ ਖਾਕੇ ਫੇਰ ਹੱਸ ਰਹੇ ਆ, ਉਹ ਨਾ ਮੈਨੂੰ ਹਿਲਾਈ ਜਾ ਰਿਹਾ ਹਿਲਾਈ ਜਾ ਰਿਹਾ ਕਿ ਮੈਂ ਤਾਂ ਚੁਪ ਖੜਿਆ ਤੂੰ ਕਿਵੇ ਹੱਸ ਮਤਲਬ ਤੂੰ ਕਿਵੇ ਉਹ ਐ ਮੈਨੂੰ ਦੋ ਚਪੇੜਾਂ ਲੱਗੀਆਂ ਤੈਨੂੰ ਕਿਵੇ ਇਕ ਲੱਗੀ, ਉਹ ਮੈਨੂੰ ਹਸਾਈ ਯਾਰੇ ਜੋਰ ਮੈ ਇਨੇ ਜੋਰਦੇ ਹੱਸੇ ਮੈਮ ਮੇਰੇ ਕੋਲ ਆ ਕੇ ਮੈਨੂੰ ਦੋ ਚਪੇੜਿਆਂ ਖਿੱਚ-ਖਿੱਚ ਕੇ ਮਾਰੀਆਂ ਮੇਰੇ ਚਪੇੜਾ ਮੈਮ ਨੇ
ਮਾਰ ਖਾਂਦੇ ਸੀ ਸਕੂਲ ਤੋ।
ਹਾਂ ਬਸ ਮੈ ਉਹ ਉਹੀ ਕਲਾਸ ਸੀਗੀ ਕਿ ਜਦੋ ਮੈ ਮਾਰਕ ਖਾਈ ਸੀ ਉਹ ਵੀ ਇਕ ਈ ਮੈਡਮ ਤੋ ਖਾਧੀ ਮੈ
ਹੂੰ,
ਹਾਂ, ਹੋਰ ਮੈ ਕਿਸੇ ਮੈਡਮ ਤੋ ਕਿਸੇ ਸਰ ਤੋ ਮੈ ਮਾਰ ਨੀ ਖਾਧੀ। ਬਸ ਇਹੀ ਮੈਡਮ ਸੀ ਜਿਹੜੀ ਮਤਲਬ ਉਹ ਵੀ ਹੱਸਣ ਪਿੱਛੇ ਸਾਨੂੰ ਮਾਰ ਪਈ ਸੀ।
ਸਹੀ ਗੱਲ ਐ, ਮੇਰੇ ਵੀ ਜਦੋ ਹਾਂਜੀ-ਹਾਂਜੀ
ਫੇਰ ਭੈਣ ਜੀ ਅਸੀ ਕਦੇ ਵੀ ਉਸ ਪੀਰਅਡ ਨਾ ਹੱਸੇ ਨਈ ਹੈਗੇ ਮਤਲਬ ਹੱਸਦੇ ਸੀਗੇ। ਅਸੀ ਪਤਾ ਕੀ ਕਰਦੇ ਸੀ ਜਦੋ ਅਸੀ ਸਾਡੀ ਹੱਸੀ ਆਦੀ ਸੀ ਨਾ ਮੈ ਪਤਾ ਮੈ ਬੈਂਚ ਦੇ ਨੀਚੇ ਨਾ ਜਾਣ ਕੇ ਕੁਛ ਸਮਾਨ ਡਿਗ ਡਗਾ ਦੇਣਾ ਆਪਣਾ। ਮੈਂ ਚੁੱਕਾਂ ਨਾ, ਤੇ ਮੈਂ ਅਰਾਮ ਨਾਲ਼। ਚੁੱਕ ਕੇ ਹੱਸਲਾ ਆਪਣਾਂ, ਮੈਡਮ ਮੇਰੇ ਮੂੰਹ ਵੱਲ਼ ਵੇ ਕੀ ਤੇ ਮੈਂ ਨੀਚੇ, ਨੀਚੇ ਵੇਖਾਂ ਨੀਚੇ ਕਰਕੇ ਮੈਂ ਹੱਸ ਲੈਂਦਾਂ ਸੀਂ। ਐਦਾਂ ਹੁੰਦਾਂ ਸੀਂ।
ਮੈਂਨੂੰ ਵੀ ਯਾਦ ਆ ਗਿਆ ਸੀਂ, ਉਹ
ਕੀ ਕਹਿ ਰੇ ਔ?
ਮੈਂ ਕਿਹਾਂ, ਕੁੱਛ ਨੀਂ ਬੜਾਂ ਫਨੀ ਇੰਸੀਡੈਂਟ ਸੁਣਾਇਆਂ ਤੁਸੀਂ
ਹਾਂਜੀ, ਬਸ ਉਹੀ ਪੀ ਮੱਤਲਬ ਪੀਰੀਅਡ ਸੀਂ ਉਈ
ਮੇਰੀ ਵੀ ਨਾ, ਜਦੋਂ ਸ਼ਿਕਾਇਤ ਸ਼ਿਕਾਇਤ ਆਂਦੀ ਸੀਂ ਨਾ ਸਕੂਲੋਂ, ਕਦੀਂ ਐਂ ਨੀਂ ਆਈਂ ਐ ਪੜ੍ਹਦੀ ਨੀਂ ਕੁੱਛ ਵੀ। ਕਦੇ ਆ ਜਾਂਦੀ ਸੀਂ, ਕੀ ਐ ਨੋਟਬੁੱਕ ਕੰਮਪਲੀਟ ਨੀਂ ਬਸ ਐ ਆਂਦੀ ਸੀ ਕੀ ਸੀਗੀ। ਐ ਹੱਸਦੀ ਐ ਤੇ ਬੋਲਦੀ ਕਾਫ਼ੀ ਐਂ, ਐ ਐ ਸ਼ਿਕਾਇਤ ਸੀਂ ਮੇਰੀ ਹੋਰ ਕੋਈ ਸ਼ਿਕਾਇਤ ਨੀਂ। ਸੀ ਅਜ ਤਕ।
ਹਾਂਜੀ, ਹਾਂਜੀ ਸ਼ਾਡੀ ਵੀ ਐਈ ਸ਼ਿਕੈਤ। ਤਾਂ ਸ਼ਾਡੀ ਵੀ ਕਦੇ ਵੀ ਏ ਸ਼ਿਕਾਇਤ ਨੀਂ ਆਈਂ ਕੀ ਐ ਬੁ ਮੁੰਡਾਂ ਓ ਕਰਦਾ, ਹਾਂਜੀ ਹਾਂਜੀ।
ਹਾਂਜੀ।
ਸ਼ਾਡੀ ਵੀ ਏਹੀ ਸ਼ਿਕੈਤਾਂ ਆਦੀਆਂ ਸੀਂ, ਕੀ ਐ ਹੱਸਦਾ ਬੜ੍ਹਾ। ਐਂ ਬੋਲਦਾ ਬੜਾ।
ਮੇਰੇ ਪੇਂਟਸ ਵੀ ਕੈਂਦੇ ਸੀਂ, ਪੇਰੈਂਟਸ ਕੈਂਦੇ ਸੀਂ ਸਕੂਲ ਜਾ ਕੇ। ਕੀ ਆ ਹੱਸਦੀ ਆ ਤੇ, ਕੋਈ ਗੱਲ਼ ਨੀਂ ਹੱਸ ਦਾ ਤੇ ਮੈਮ ਕੈਂਦੀ। ਹੱਸਣਾ ਤੇ ਵਧੀਆਂ ਹੁੰਦਾਂ, ਲੇਕਿਨ ਬੇਫਾਲਤੂ ਦਾ ਹੱਸਣਾਂ ਵਧੀਆਂ ਨੀਂ ਹੁੰਦਾਂ। ਤੁਸੀਂ ਕਿਸ਼ੇ ਦੇ ਨੂੰ ਵੇਖ ਵੇਖ ਕੇ ਹਸੀਂ ਜਾਂ ਰੇ ਓ, ਵਾਰ ਵਾਰ।
ਹਾਂ, ਕੀ ਕਰੀਏ ਸ਼ਕਲ ਈ ਬੜੀ ਫਨੀਆ ਹੁੰਦੀਆਂ ਨੇਂ ਮੈਡਮ।
ਹੱਸੀ ਆ ਆਂਦੀ ਆ ਤਾਂ ਆਂਦੀ ਆ ਵੀ, ਕੀ ਕਰੀਏ ਹੁਣ। ਔਰ ਇੱਕ, ਇੱਕ ਨਾ ਅਸੀਂ ਕੱਲੇ ਹੋਵਾਂ ਤੋਂ ਹਸੀ ਨੀਂ ਆਂਦੀ ਸਾਂਨੂੰ, ਜੇ ਸਾਡਾ ਬੈਸਟ ਫਰੈਂਡ ਆਈ ਕਾਨਟੈਕਟ ਜਾਂਦਾ ਨਾ ਤੋਂ ਹਸੀਂ ਨੀਂ ਕੰਟਰੋਲ ਹੁੰਦੀ, ਮੈਂ ਤੁਹਾਂਨੂੰ ਬ ਦੱਸਾਂ।
ਨਾ ਨਾ ਭੈਣਜੀ ਤੇ ਇੱਕ ਵਾਰ ਪਤਾਂ ਕੀ ਓਇਆਂ। ਇੱਕ ਵਾਰ ਨਾ ਮੋਨ ਵਰਤ ਚੱਲ ਰਿਆ ਸੀ, ਗਾਂਧੀ ਜੀ ਦਾ।
ਹਾਂਜੀ ਹਾਂਜੀ ਓ ਹਰ ਵਾਰੀਂ ਹੁੰਦਾਂ ਦੋ ਮਿੰਟ ਦਾ ਮੋਨ ਵਰਤ।
ਪਤਾ ਕੀ ਹੋਇਆਂ ਭੈਣਜੀ, ਇੱਕ ਨੂੰ ਨਾ ਖਾਂਸੀ ਆ ਗਈ। ਮੈਂ ਤੇ ਮੇਰਾ ਬੈਸਟ ਫਰੈਂਡ, ਇੰਨੀਂ ਜ਼ੋਰ ਜੋੋਰ ਕੇ ਹੱਸੇ ਮੈਡ ਸਾਡੇ ਦੋ ਚਪੇੜਾਂ ਲਗਾਤੀਆਂ, ਕੈਂਦੀ ਮੋਨ ਵਰਤ 'ਚ ਕਿਵੇਂ ਹੱਸੇ ਤੁਸੀਂ। ਓ, ਓ ਮੈਡਮ ਦਾ ਨਾਂ ਪਤਾ ਨੀ ਕੀ ਸੀਂ, ਅੰਚਲਾ ਸੀ ਸ਼ਾਇਦ।
ਅੰਚਲਾ ਓ ਤਾਂ ਬੜੀ ਮਾਰਦੀ ਬੱਚੀ ਔਫਿਸ
ਸਾਇੰਸ ਅਲੀ ਮੈਡਮ ਸੀ ਗੀ ਸਾਡੀ ਓ, ਮੈਡਮ ਕੈਂਦੀ ਏ ਮੋਨ ਵਰਤ ਚੱਲ ਰਿਆ।
ਸਾਡੇ ਵੀ ਇੱਕ ਸਕੂਲ 'ਚ ਓਹੀ ਮੈਡਮ ਸੀ।
ਅੱਛਾ, ਅੱਛਾ, ਅੱਛਾ।
ਹਾਂਜੀ, ਮੈਂ ਓਧਰ ਚਲ ਗੀ ਮੈਂ ਸੋਚਿਆਂ, ਹਾਂਜੀ।
ਹਾਂਜੀ ਤੇ ਮੋਨ ਵਰਤ ਤੇ ਅਸੀਂ ਉੱਚੀ ਉੱਚੀ ਹੱਸਣ ਲੱਗੇਂ, ਇੱਕ ਮੱਤਲਬ ਕੁੜੀ ਦੇ ਕਰਕੇ ਸਾਨੂੰ ਮਾਰ ਪਈ ਓਦੋ। ਦੋ ਚਪੇੜਾਂ ਪਈਆਂ ਦੋਨਾਂ ਨੂੰ। ਕੀ ਐ ਮੋਨ ਵਰਤ‌ 'ਚ ਕਿਸ਼ੇ ਦੀ ਸ਼ਾਂਤੀ ਮੰਗਣ ਲਈ ਐ। ਖੁਦ ਹੱਸ ਪਏ ਨੇ, ਮੈਡਮਾਂ ਕੈੰਦੀ ਜਦੋਂ ਤੁਸੀਂ ਮਰੋਗੇ ਨਾ ਫੇਰ ਤਾਡੇ ਉਤ ਤੇ ਕੋਈ ਹਸੇਗਾ ਤਾਨੂੰ ਕਿੱਦਾਂ ਦਾ ਲੱਗੇਗਾ? ਮੈਂ ਕਿਆ ਮੈਮ ਜੀ ਤੇ ਮੈਡਮਾਂ ਦੱਸ ਰੀਆਂ, ਅਸੀਂ ਫੇਰ ਵੀ ਹੱਸੇ ਜਾ ਰੇ ਹੱਸੇ ਜਾ ਰੇ ਮੈਡਮ
ਪੜਣਾ ਐ, ਜਿਉਣਾ ਐ। ਸਾਨੂੰ ਕਿਉਂ ਮਾਰ ਰੇ ਓ ਤੁਸੀਂ।
ਹਾਂ ਫੇਰ ਮੈਡਮਾ ਨੇ ਜਦੋਂ ਅਸੀਂ ਫੇਰ ਵੀ ਹਸੇ ਸਾਡੀ ਮੈਡਮਾਂ ਨੇ ਸਾਨੂੰ ਬਾਰ ਖੜੇ ਕਰਤਾ। ਅਸੀਂ ਹੱਥ ਉੱਪਰ ਕਰਕੇ ਖੜੇ ਹੋ ਗੇ ਦੋਨੋ, ਮਤਲਬ ਅਸੀਂ ਬੋਤ ਹਾਂਜੀ, ਅਸੀਂ ਬੋਤ ਹੱਸਦੇ ਸੀ।
ਹੂ।
ਬਹੁਤ ਹੱਸਦੇ ਸੀ, ਸਾਨੂੰ ਮਾਰ ਈ ਜਾਦਾਤਰ ਪਈਏ ਹਸਣੇ ਪੀਛੇ ਜੇ ਤੇ ਏ ਬੋਲਣ ਪਿੱਛੇ।
ਔ ਮੈਨੂੰ ਕੋਲ ਆ ਰਿਆ, ਮੈਂ ਤੁਹਾਨੂੰ ਕਰਦੀ ਆ ਥੋੜ੍ਹੀ ਦੇਰ ਚ ਹਾਂਜੀ ਠੀਕ ਐ ਫਿਲਹਾਲ ਸਤਿ ਸ੍ਰੀ ਅਕਾਲ।